ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਹੋਰ ਸੁਣਾਓ ਜੀ ਕਿਵੇਂ ਹੋ ਠੀਕ ਹੋ
ਹਾਂਜੀ ਵਧੀਆ ਤੁਸੀਂ ਦੱਸੋ
ਬਹੁਤ ਵਧੀਆ ਜੀ ਹੋਰ ਸੁਣਾਓ ਜੀ ਘਰੇ ਸਾਰੇ ਠੀਕ ਠਾਕ ਨੇ
ਹਾਂਜੀ ਸਾਰੇ ਵਧੀਆ ਤੁਸੀਂ ਸੁਣਾਓ ਤੁਹਾਡੇ ਘਰੇ ਸਾਰੇ ਕਿਵੇਂ ਨੇ
ਹਾਂਜੀ, ਬਹੁਤ ਵਧੀਆ ਗਰਮੀ ਨੇ ਮੱਤ ਮਾਰੀ ਹੋਈ ਹੈ ਜੀ ਸਾਰਿਆਂ ਦੀ।
ਹਾਂਜੀ, ਇਹ ਤਾਂ ਹੈ ਜੀ ਗਰਮੀ ਪੈ ਹੀ ਬਹੁਤ ਰਹੀ ਐ ਜੀ।
ਬਹੁਤ ਜੀ ਬਹੁਤ ਬੁਰਾ ਹਾਲ ਹੋ ਰੱਖਿਆ ਗਰਮੀ ਨਾਲ ਤਾਂ।
ਸਹੀ ਗੱਲ ਆ ਜੀ।
ਹਾਂਜੀ ਇੱਕ ਗਰਮੀ ਇਸ ਕਰਕੇ ਵੀ ਬਹੁਤ ਜ਼ਿਆਦਾ ਵਧੀ ਪਈ ਆ ਨਾ ਏਸੀ ਊਸੀ ਵੀ ਬਹੁਤ ਲੋਕਾਂ ਦੇ ਘਰਾਂ ਚ ਲੱਗੇ ਹੋਏ ਆ ਉਹ ਹੀਟ ਛੱਡਦੇ ਆ ਦੇ ਨਾਲ ਫਿਰ ਵਾਤਾਵਰਨ ਦੇ ਵਿੱਚ ਵੱਧ ਰਹੀ ਗਰਮੀ
ਹਾਂਜੀ ਤਾਂ ਹੀ ਹੈ ਜੀ ਅੱਜ ਕੱਲ ਤਾਂ ਹਰੇਕ ਲੋਕ ਏਸੀ ਚਲਾਉਂਦੇ ਆ ਜੀ ਹਰ ਇੱਕ ਲੋਕ ਨੂੰ ਸਹੂਲਤ ਚਾਹੀਦੀ ਹੈ ਜੀ ਗਰਮੀ ਵਿੱਚ ਕਿਸੇ ਕੋਲ ਗਰਮੀ ਬਰਦਾਸ਼ਤ ਹੀ ਨਹੀਂ ਹੁੰਦੀ
ਬਿਲਕੁਲ ਜੀ ਬਿਲਕੁਲ ਉਹ ਤਾਂ ਹੈਗਾ ਹੀ ਹੈ। ਅੱਜ ਕੱਲ ਬਸ ਮਾਹੌਲ ਹੀ ਇਸ ਤਰ੍ਹਾਂ ਬਣ ਗਿਆ ਕਿ ਏਸੀ ਬਿਨਾਂ ਸਰਦਾ ਹੀ ਨੀ ਜੀ ਕਿਸੇ ਦਾ ਜਿਵੇਂ ਏਸੀ ਬਿਨਾ ਨੀ ਸਰਦਾ। ਤਾਂ ਓਵੇ ਅੱਜ ਕੱਲ੍ਹ ਦੇਖੋ ਇੰਟਰਨੈੱਟ ਦਾ ਵੀ ਇਹੀ ਸਿਸਟਮ ਐ ਇੰਟਰਨੈਟ ਬਿਨਾਂ ਵੀ ਕਿਸੇ ਦਾ ਨੀ ਸਰਦਾ।
ਹਾਂਜੀ, ਸਹੀ ਗੱਲ ਐ ਜੀ ਅੱਜ ਦੇ ਜ਼ਮਾਨੇ ਵਿੱਚ ਇੰਟਰਨੈੱਟ ਤਾਂ ਬਹੁਤ ਜ਼ਿਆਦਾ ਹੀ ਯੂਸਫੁਲ ਚੀਜ਼ ਹੋ ਗਈ ਐ ਜੀ ਸਭ ਲਈ ਜਿਸਦੇ ਬਗ਼ੈਰ ਕੋਈ ਰਹਿ ਹੀ ਨੀ ਸਕਦਾ ਜੀ।
ਇੰਟਰਨੈਟ ਬਿਨਾਂ ਤਾਂ ਤੁਹਾਨੂੰ ਪਤਾ ਈ ਆ ਕੁਛ ਵੀ ਨੀ ਹੈਗਾ ਗਾ।
ਹਾਂਜੀ ਹਾਂਜੀ, ਉਹੀ ਕਹਿ ਰਹੀ ਹਾਂ ਅਸੀਂ ਇੰਟਰਨੈਟ ਵਗੈਰਾ ਅੱਜਕੱਲ ਲੋਕਾਂ ਦੀ ਆਪਦੀ ਜ਼ਿੰਦਗੀ ਕੱਟ ਦਿੱਤੀ ਸਮਝਦੇ ਨੇ ਕਿ ਬਾਹਰਲੀ ਕੋਈ ਜ਼ਿੰਦਗੀ ਨਹੀਂ ਐ।
ਓਵੇਂ ਜ਼ਿੰਦਗੀ ਰੁਕ ਗਈ ਬਸ ਇਨਸਾਨ ਦੀ।
ਹਾਂਜੀ ਹਾਂਜੀ, ਸਹੀ ਗੱਲ ਆ ਜੀ।
ਹਾਂਜੀ ਹਾਂਜੀ, ਜਿਵੇਂ ਹੁਣ ਅੱਜ ਕਲ ਤੁਸੀਂ ਲਗਾ ਕੇ ਚਲੋ ਆਪਾਂ ਬੱਚਿਆਂ ਦੀ ਗੱਲ ਕਰੀਏ ਨਾ ਤੇ ਬੱਚਿਆਂ ਲਈ ਵੀ ਇੰਟਰਨੈਟ ਬਹੁਤ ਜ਼ਰੂਰੀ ਹੋ ਗਿਆ। ਉਹ ਦੀਆਂ ਪੜ੍ਹਾਈਆਂ ਦਾ ਕੁਛ ਵੀ ਐ। ਹਨਾ ਆਪਾਂ ਪੜ੍ਹਾਈਆਂ ਦੇ ਰਿਲੇਟਿਡ ਕੁਛ ਵੀ ਦੇਖਣਾ ਤੇ ਆਪਾਂ ਨੂੰ ਇੰਟਰਨੈਟ ਦੀ ਜ਼ਰੂਰਤ ਪੈਂਦੀ।
ਹਾਂਜੀ ਹਾਂਜੀ, ਸਹੀ ਗੱਲ ਐ ਜੀ ਕਲਾਸਾਂ ਵੀ ਔਨਲਾਈਨ ਲਗਾਂਦੇ ਆ। ਟੀਚਰ ਛੁੱਟੀਆਂ ਵਿੱਚ ਜੀ ਉਹ ਵੀ ਇੰਟਰਨੈੱਟ 'ਤੇ ਲੱਗਦੀਆਂ ਨੇ।
ਹਾਂਜੀ, ਉਹੀ ਆ ਨਾ ਜੀ ਜੇ ਇੰਟਰਨੈਟ ਨਾ ਹੋਵੇ ਦੇਖੋ ਉਹਨਾਂ ਦੀਆਂ ਉਹਨਾਂ ਦੀ ਪੜ੍ਹਾਈਆਂ ਹੀ ਰੁਕ ਜਾਣ ਬਿਲਕੁਲ ਹੀ ਜਿਵੇਂ ਹੁਣ ਛੁੱਟੀਆਂ ਦੇ ਵਿੱਚ ਕਈ ਵਾਰ ਛੁੱਟੀਆਂ ਵਿੱਚ ਵਾਧਾ ਹੋ ਜਾਂਦਾ। ਸਰਦੀ ਦੀਆਂ ਗਰਮੀ ਦੀਆਂ ਹਨਾ। ਤੇ ਫੇਰ ਸਰਕਾਰ ਓਨਲਾਈਨ ਕਲਾਸਾਂ ਲਗਾਣ ਨੂੰ ਕਹਿੰਦੀ ਐ ਤੇ। ਚਲੋ ਬੈਨੀਫਿਟ ਵੀ ਹੈਗਾ ਓਨਲਾਈਨ ਕਲਾਸਾਂ ਦਾ ਤਾਂ ਇੱਕ ਨੁਕਸਾਨ ਵੀ ਹੈਗਾ ਜੀ।
ਹਾਂਜੀ, ਉਹ ਤਾਂ ਹੈਗੇ ਹੈਈ ਜੀ।
ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ। ਨੁਕਸਾਨ ਏ ਆ ਕਿ ਅੱਖਾਂ ਤੇ ਅਸਰ ਪੈਂਦਾ। ਠੀਕ ਐ ਤੇ ਬੈਨੀਫਿਟ ਆਪਾਂ ਨੂੰ ਫਾਇਦਾ ਇਸ ਚੀਜ਼ ਦਾ ਇਹ ਆ ਕਿ ਚਲੋ ਘਰੇ ਬੈਠ ਕੇ ਬੱਚੇ ਆਪਦਾ ਆਪਣੇ ਅ ਘਰੇ ਸੁਰੱਖਿਅਤ ਬੈਠ ਕੇ ਤੇ ਆਪਣੀ ਆਂ ਕਲਾਸਾਂ ਲਗਾ ਰਹੇ।
ਹਾਂਜੀ, ਇਹ ਤਾਂ ਹੈ ਜੀ। ਜਿੱਥੇ ਇੰਟਰਨੈਟ ਦਾ ਨੁਕਸਾਨ ਐ ਉੱਥੇ ਇੰਟਰਨਟ ਉਥੇ ਇੰਟਰਨੈਟ ਕਈ ਤਰਾਂ ਦਾ ਵਧੀਆ ਵੀ।
ਦੇ ਬਹੁਤ ਫਾਇਦੇ ਆ ਤੁਸੀਂ ਦੱਸ ਸਕਦੇ ਓ ਕੁਛ ਫ਼ਾਇਦੇ।
ਹਾਂਜੀ ਹਾਂਜੀ, ਜਿਵੇਂ ਬਸ ਇਹ ਵੀ ਕਹਿ ਰਹੀ ਵੀ ਇੰਟਰਨੈੱਟ ਦੇ ਜਿੰਨੇ ਨੁਕਸਾਨ ਵੀ ਐ ਜੀ। ਇੰਟਰਨੈਟ ਦੇ ਕਈ ਫਾਇਦੇ ਵੀ ਐ। ਇੰਟਰਨੈਟ ਨਾਲ ਇਹ ਆ ਕਿ ਚਲੋ ਆਪਾਂ ਨੂੰ ਹਰ ਇੱਕ ਚੀਜ਼ ਦੀ ਬਾਹਰਲੀ ਜਾਣਕਾਰੀ ਮਿਲਦੀ ਰਹਿੰਦੀ ਆ ਜੀ। ਕੋਈ ਆਪਾਂ ਚੀਜ਼ ਦੀ ਨੌਲੇਜ ਨਹੀਂ ਆਪਾਂ ਇੰਟਰਨੈੱਟ ਤੋਂ ਸਰਚ ਕਰਕੇ ਦੇਖ ਲੈਂਦੇ ਆ। ਆਪਾਂ ਉਹ ਚੀਜ਼ ਕਰ ਲੈਂਦੇ ਆ ਜਿਹੜੀ ਆਪਾਂ ਨੂੰ ਨਹੀਂ ਆਂਦੀ ਹੁੰਦੀ।
ਹਾਂਜੀ ਹਾਂਜੀ, ਇੰਟਰਨੈਟ ਨਾਲ ਜਿਵੇਂ ਆਪਾਂ ਇੱਥੇ ਬੈਠੇ ਆ ਫੋਰਨ ਕੰਟਰੀ ਚ ਕੋਈ ਵੀ ਬੰਦਾ ਬੈਠਾ ਉਹਦੇ ਨਾਲ ਆਪਾਂ ਠੀਕ ਐ। ਵੀਡੀਓ ਕਾਲ ਤੇ ਗੱਲ ਕਰ ਸਕਦੇ ਆ ਨਹੀਂ ਤਾਂ ਸਿਰਫ ਆਪਾਂ ਸਿਰਫ ਵੋਇਸ ਕਾਲ ਹੀ ਕਰਦੇ ਸੀ ਅੱਗੇ ਤੇ ਹੁਣ ਏ ਵੀਡੀਓ ਕਾਲ ਦੀ ਵੀ ਇੱਕ ਆਪਾਂ ਨੂੰ ਆ ਗਈ ਆ ਉਹ ਇੰਟਰਨੈਟ ਦੇ ਜ਼ਰੀਏ ਈ ਆ ਨਹੀਂ ਤਾਂ ਆਪਾਂ ਬਾਹਰ ਬੈਠੇ ਲੋਕਾਂ ਨਾਲ ਗੱਲ ਕਿਵੇਂ ਕਰ ਪਾਈਏ।
ਹਾਂਜੀ, ਸਹੀ ਗੱਲ ਐ ਜੀ। ਕਿਉਂਕਿ ਇੰਟਰਨੈੱਟ ਨੇ ਦੂਰ ਦੂਰ ਤੱਕ ਬੈਠੇ ਲੋਕਾਂ ਨਾਲ ਹੀ ਰਿਸ਼ਤੇਦਾਰਾਂ ਨਾਲ ਹੀ ਆਪਣੀ ਸਾਂਝ ਵਧੀਆ ਪਾ ਦਿੱਤੀ ਕਿ ਆਪਾਂ ਉਹਨਾਂ ਨਾਲ ਗੱਲ ਕਰ ਸਕਦੇ ਆ। ਇਹ ਤਾਂ ਆਪਣੀ ਬਾਹਰ
ਹਾਂਜੀ ਤੇ ਨੁਕਸਾਨ ਵੀ ਚਲੋ ਆਪਾਂ ਕਹਿੰਦੇ ਹਾਂ ਕਿ ਇਸ ਚੀਜ਼ ਦਾ ਹੈਗਾ ਨੁਕਸਾਨ ਇਸ ਤਰ੍ਹਾਂ ਕਿ ਜਿਵੇਂ ਆਪਾਂ ਲਗਾ ਕੇ ਚੱਲਏ ਹਨਾ ਜਿਵੇਂ ਬੱਚੇ ਹੈ ਹੁਣ ਬੱਚੇ ਹੈ ਇੰਟਰਨੈਟ ਹੁੰਦਾ ਹੈ ਠੀਕ ਹੈ ਅਤੇ ਬੱਚੇ ਆਰਾਮ ਨਾਲ ਫੋਨਾਂ ਨੂੰ ਲਗਾ ਕੇ ਆਪਣਾ ਕੁਛ ਨਾ ਕੁਛ ਬੈਠ ਕੇ ਕੇ ਦੇਖੀ ਜਾਂਦੇ ਹੈ ਗੇਮਾਂ ਖੇਡੀ ਜਾਂਦੇ ਹੈ ਕੋਈ ਵੀਡੀਓ ਦੇਖ ਲੈਂਦੇ ਆ ਕੋਈ ਸ਼ੋਰਟਸ ਦੇਖ ਲੈਂਦੇ ਆ ਹੈਨਾ ਤੇ ਉਹਦੇ ਨਾਲ ਅਸਰ ਪੈਂਦਾ ਅੱਖਾਂ ਤੇ ਦਿਮਾਗ ਤੇ ਸਿਹਤ ਤੇ ਜਿਵੇਂ ਹੁਣ ਖਾਣਾ ਵੀ ਖਾਂਦੇ ਆ ਤੇ ਬਿਨਾਂ ਉਹਦੇ ਤੋਂ ਵੀਡੀਓ ਤੋਂ ਇਹ ਖਾਣਾ ਹੀ ਨਹੀਂੀ ਖਾਂਦੇ ਅੱਜ ਕੱਲ ਬੱਚੇ
ਹਾਂਜੀ ਸਹੀ ਗੱਲ ਹੈ ਜੀ ਫੋਨ ਹੱਥ ਚ ਹੋਵੇ ਤਾਂ ਰੋਟੀ ਖਾਂਦੇ ਨੀ ਤਾਂ ਜੀ ਕਹਿਣ ਗਿਆ ਪਈਏ ਰੋਟੀ ਜੈ ਫੋਨ ਮਿਲੇਗਾ ਤਾਂ ਰੋਟੀ ਖਾਵਾਂਗੇ ਨਹੀਂ ਤਾਂ ਨਹੀਂ
ਹਾਂਜੀ ਹਾਂਜੀ ਉਹੀ ਹੈ ਨਾ ਦਿਮਾਗ ਤੇ ਅਸਰ ਪੈਂਦਾ ਗ਼ਲਤ ਬਹੁਤ ਜ਼ਿਆਦਾ ਇਸ ਚੀਜ਼ ਦਾ
ਹਾਂਜੀ ਇਹ ਤਾਂ ਹੈ ਹੀ ਹੈ ਜੀ ਪਰ ਅੱਜ ਕੱਲ ਬੱਚੇ ਜਿੱਦੀ
ਬੱਚਿਆਂ ਦਾ ਹਾਂਜੀ ਜੀ ਬਿਹੇਵੀਅਰ ਵੀ ਚੇਂਜ ਹੋ ਰਿਹਾ ਜੀ ਦੇਖੋ ਪਹਿਲਾਂ ਬੱਚੇ ਕਿੰਨੇ ਸਲੀਕੇ ਨਾਲ ਗੱਲ ਕਰਦੇ ਸੀੱ ਵੱਡੀਆਂ ਨਾਲ ਛੋਟਿਆਂ ਨਾਲ ਪਿਆਰ ਨਾਲ ਰਹਿੰਦੇ ਸੀ ਹੁਣ ਦੇਖੋ ਸਲੀਕਾ ਹੀ ਨੀ ਬੱਚਿਆਂ ਵਿਚ ਰਿਹਾ ਬੱਚਿਆਂ ਦੇ ਸੁਭਾਅ ਵਿੱਚ ਜਿੱਦੀ ਬਣ ਆ ਗਿਆ ਜਿਵੇਂ ਉਹ ਵੀਡੀਓ ਵਿੱਚ ਵੇਖਦੇ ਆ ਨਾ ਉਵੇਂ ਹੀ ਉਹ ਜਾ ਕੇ ਬਿਹੇਵ ਕਰਦੇ ਤੇ ਉਵੇਂ ਹੀ ਉਹਨਾਂ ਦੀ ਲੈਂਗੁਏਜ ਹੋ ਗਈ ਆ
ਸਹੀ ਹੈ ਜੀ ਬਸ ਜੋ ਵੀਡੀਓ ਚ ਵੇਖਦੇ ਆ ਉਹੀ ਉਹ ਸਭ ਕੁਛ ਕਰਦੇ ਆ ਘਰ ਵਿੱਚ ਰਹਿ ਕੇ
ਹਾਂਜੀ ਜੇ ਆਪਾਂ ਹੁਣ ਨਹੀਂ ਵੀ ਦਿੰਦੇ ਉਹਨਾਂ ਨੂੰ ਫੋਨ ਠੀਕ ਹੈ ਤੇ ਫੇਰ ਵੀ ਉਹ ਚਿੜਚਿੜੇ ਸੁਭਾਅ ਦੇ ਵਿੱਚ ਹੋ ਰਹੇ ਆ ਜੇ ਅੱਜ ਕੱਲ੍ਹ ਬੱਚੇ ਡਿਪਰੈਸ਼ਨ ਦੇ ਵਿੱਚ ਜਾ ਰਹੇ ਆ ਜਦੋਂ ਉਹਨਾਂ ਨੂੰ ਫੋਨ ਨਹੀਂ ਮਿਲਦਾ
ਹਾਂਜੀ ਉਹੀ ਹੈ ਜੀ ਕਿ ਪਹਿਲੇ ਜ਼ਮਾਨੇ ਵਿੱਚ ਕਿ ਕੋਈ ਫੋਨ ਵੀ ਨਹੀਂ ਹੁੰਦਾ ਸੀ ਫੇਿਰ ਵੀ ਚਲੋ ਸਭ ਬੱਚੇ ਆਪ ਤਾਂ ਖੇਡਣ ਵਿੱਚ ਧਿਆਨ ਦਿੰਦੇ ਸੀ ਖੇਡਾਂ ਖੇਡਦੇ ਸੀ ਮਿਲ ਕੇ ਗਲੀਆਂ ਵਿੱਚ ਘਰਾਂ ਵਿੱਚ ਪਰ ਅੱਜ ਕੱਲ੍ਹ ਬੱਚੇ ਕਹਿੰਦੇ ਕਿ ਸਾਡੇ ਫੋਨ ਵਿੱਚ ਹੱਥ ਹੋਵੇ ਹੱਥ ਵਿੱਚ ਫੋਨ ਹੋਵੇ ਟਰੇਂਡ ਹੋਵੇ ਸਾਡੀ ਜ਼ਿੰਦਗੀ ਵਧੀਆ ਜੀ ਸਾਨੂੰ ਖੇਡਣ ਦੀ ਵੀ ਲੋੜ ਨਹੀਂ
ਹਾਂਜੀ ਹਾਂਜੀ ਉਹੀ ਹੈ ਨੁਕਸਾਨ ਦੇਖੋ ਨਿੱਕੇ ਨਿੱਕੇ ਬੱਚਿਆਂ ਦੇ ਐਨਕਾਂ ਲੱਗੀਆਂ ਹੋਈਆਂ ਬੱਚਿਆਂ ਦੇ ਛੱਡੋ ਚਲੋ ਵੱਡਿਆਂ ਦੇ ਵੀ ਲੱਗੀਆਂ ਪਈਆਂ ਹੁਣ ਪਹਿਲਾਂ ਦੇ ਯੁੱਗ ਟਾਈਮ ਦੇ ਵਿੱਚ ਕਦੀ ਦੇਖਿਆ ਸੀ ਕਿ ਕਿਸੇ ਵੱਡੇ ਦੀ ਐਨਕ ਲੱਗੀ ਹੁੰਦੀ ਅੱਜ ਕੱਲ੍ਹ ਕਿਹੜਾ ਬੰਦਾ ਜਿਹੜਾ ਬਿਨਾਂ ਐਨਕਾਂ ਤੋਂ ਆ ਤੇ ਕਿਹੜਾ ਵੱਡਾ ਜਿਹਨੂੰ ਅੱਜ ਕੱਲ ਐ ਨਿਗਾਾ ਦੀ ਪ੍ਰੋਬਲਮ ਨੀ ਮੋਤੀਏ ਦੀ ਪ੍ਰੋਬਲਮ ਨੀ ਹੈਗੀ
ਸਹੀ ਗੱਲ ਹੈ ਜੀ ਸਹੀ ਗੱਲ ਹੈ ਹੈ ਜ ਅਹ ਨਿਕੇ ਨਿੱਕੇ ਬੱਚਿਆਂ ਨੂੰ ਵੀ ਮੈਂ ਕਦੇ ਫੋਨ ਦੀ ਆਦਤਾਂ ਪਈਆਂ ਹੋੁੰਦੀਆਂ ਜੀ ਅਗਰ ਫੋਨ ਵਿੱਚ ਇੰਟਰੈਂਟ ਨਾ ਹੋਵੇ ਤਾਂ ਫੇਿਰ ਇੱਦਾਂ ਕਹਿਣਗੇ ਕਿ ਸਾਡੇ ਫੋਨ ਵਿੱਚ ਕੁਛ ਹੈ ਹੀ ਹੈ ਗੇਮਾਂ ਖੇਡਦੇ ਰਹਿਣਗੇ ਇੰਟਰਨੈਟ ਤੇ ਇੰਟਰ ਚਲਾਈ ਜਾਣਗੇ ਜੀ
ਹਾਂਜੀ ਹਾਂਜੀ ਉਹੀ ਤਾਂ ਹੈ ਚਲੋ ਆਪਾਂ ਨੂੰ ਫਾਇਦਾ ਵੀ ਬਹੁਤ ਹੁੰਦਾ ਇਵੇਂ ਨੀ ਹੈ ਨੁਕਸਾਨ ਫਾਇਦੇ ਵੀ ਬੜੇ ਹੈਗੇ ਆ ਇਸ ਚੀਜ਼ ਦੇ ਜਿਵੇਂ ਹੁਣ ਆਪਾਂ ਤੇ ਬੈਠੇ ਹਾਂ ਆਪਾਂ ਕੁਛ ਵੀ ਸਰਚ ਕਰਨਾ ਆਪਾਂ ਕੋਈ ਦਵਾਈ ਸਰਚ ਕਰਨੀ ਆ ਆਪਾਂ ਈਜ਼ਲੀ ਉਸ ਦਵਾਈ ਦਾ ਨਾਮ ਪਾਨਦੇ ਹਾਂ ਤੇ ਆਪਾਂ ਸਰਚ ਕਰ ਲੈਂਦੇ ਹਾਂ ਉਸ ਦਵਾਈ ਨੂੰ ਹੈਾ
ਹਾਂਜੀ ਹਾਂਜੀ ਸਹੀ ਗੱਲ ਹੈ ਜੀ ਹਰ ਚੀਜ਼ ਦੀ ਸਰਚ ਹੋ ਜਾਂਦੀ ਹੈੱ ਜੀ ਇੰਟਰਨੈੱਟ 'ਤੇ
ਹਾਂਜੀ ਹਰ ਇੱਕ ਚੀਜ਼ ਦੀ ਸਹੂਲਤ ਹੈ ਆਪਾਂ ਨੂੰ ਐਵੇਂ ਨੀ ਹੈਗਾ ਗਾ ਹਾਂ ਵੀ ਚਲੋ ਇਹ ਹੈ ਕਿ ਕੁਛ ਇਹਦੇ ਨਾਲ ਕਰਪਸ਼ਨ ਵੀ ਵਧੀ ਆ ਬਹੁਤ ਜ਼ਿਆਦਾ ਹੋ ਗਈ ਹੈ ਹਨਾ ਇੱਕ ਦੂਜੇ ਇਹ ਜਿਹੜੇ ਆਪਣਾ ਕਹਿ ਲੋ ਹੈਕ ਹੋ ਰਹੇ ਆ ਹੈਕਿੰਗ ਹੋ ਰਹੀ ਆ ਇਹ ਬਹੁਤ ਜਿਆਦਾ ਵੱਧ ਗਈ ਹੋਈ ਆ
ਹਾਂਜੀ-ਹਾਂਜੀ, ਸਹੀ ਗੱਲ ਹੈ ਜੀ ਕਈ ਲੋਕ ਇਸ ਤੇ ਗ਼ਲਤ ਫਾਇਦਾ ਵੀ ਬਹੁਤ ਉਠਾਉਂਦੇ ਆ ਜੀ।
ਹਾਂਜੀ, ਜਿਵੇਂ ਅਕਾਉਂਟ ਹੈਗ ਹੋ ਰਹੇ ਆ ਹਨਾ, ਕੋਈ ਅਹ ਜਿਹੜੇ ਵਿਚਾਰੇ ਪੜ੍ਹੇ ਲਿਖੇ ਨਹੀਂ, ਆ ਉਹ ਆਪਣਾ ਆਧਾਰ ਕਾਰਡ ਫੜਾ ਦਿੰਦੇ ਪੈਨ ਕੜ ਫੜਾ ਦਿੰਦੇ ਆ, ਉਹਨਾਂ ਨੂੰ ਨੀ ਪਤਾ ਉਹਨਾਂ ਦੀ ਦੁਰਵਰਤ ਹੋ ਰਹੀ ਹੈ, ਇੰਟਰਨੈਟ
ਹਾਂਜੀ, ਉਹੀ ਕਹਿ ਰਹੀ ਆ ਜੀ ਕਈ ਲੋਕ ਇਸਦਾ ਬਹੁਤ ਮਿਸਯੂਜ ਵੀ ਕਰਦੇ ਆ ਜੀ।
ਹਾਂਜੀ ਬਹੁਤ ਬਹੁਤ ਜ਼ਿਆਦਾ ਹੋ ਰਿਹਾ ਹੁਣ ਤਾਂ ਵੱਧ ਗਿਆ ਬਹੁਤ ਇਹ ਕੰਮ
ਲੋਕ ਜੀ ਪਤਾ ਨਹੀਂ ਕਿਉਂ ਇਸ ਗੱਲ ਨੂੰ ਸਮਝਦੇ ਨੇ ਕਿ ਜਿਸ ਚੀਜ਼ ਦੇ ਫਾਇਦੇ ਆ ਉਸ ਚੀਜ਼ ਤੋਂ ਗਲਤ ਦਰ ਉਪਯੋਗ ਕਰ ਰਹੇ ਆਂ।
ਹਾਂ ਕਿਉਂ ਆਪਾਂ ਏਦਾਂ ਕਰ ਰਹੇ ਹਾਂ।
ਸਹੀ ਗੱਲ ਹੈ, ਤੇ ਹੁਣ ਹਰ ਇੱਕ ਇਨਸਾਨ ਦਾ ਜੇ ਪੜ੍ਹਿਆ ਨਹੀਂ ਹਰ ਇੱਕ ਇਨਸਾਨ ਇੰਟਰਸਟ ਚਲਾਉਣਾ ਨਹੀਂ ਆਉਂਦਾ। ਪਰ ਲੋਕ ਉਹਨਾਂ ਦਾ ਹੀ ਫਾਇਦਾ ਚੁੱਕਦੇ ਨੇ,
ਬਿਲਕੁਲ ਜੀ ਬਿਲਕੁਲ ਫਾਇਦਾ ਬਹੁਤ ਚੱਕਿਆ ਜਾ ਰਿਹਾ, ਇਹ ਬਹੁਤ ਵੱਡੀ ਇਹ ਜਿਹੜੀ ਹੈ, ਆਪਣੀ ਕਮਜ਼ੋਰੀ ਹੈ, ਆਪਣੇ ਸਮਾਜ ਦੀ ਕਿ ਜਿਹੜਾ ਗਲ ਭੋਲੇ ਲੋਕਾਂ ਦਾ ਫਾਇਦਾ ਚੱਕ ਕੇ ਤੇ ਉਹਨਾਂ ਦੇ ਉਹਨਾਂ ਦੇ ਅ ਖਾਤਿਆਂ ਚੋਂ, ਪੈਸੇ ਕੱਢੇ ਜਾ ਰਹੇ ਆ ਹਨਾ, ਉਹਨਾਂ ਦੇ ਅਕਾਊਂਟ ਹੈਕ ਕੀਤੇ ਜਾ ਰਹੇ ਆ, ਉਹਨਾਂ ਦੇ ਨਾਮ ਤੇ ਲੋਨ ਕੇ ਜਾ ਰਹੇ ਆ, ਬਿਨਾਂ ਦੱਸਿਓ ਉਹਨਾਂ ਨੂੰ
ਹਾਂਜੀ ਸਹੀ ਗੱਲ ਹੈ, ਜੀ ਉਹੀ ਕਹਿ ਰਹੇ ਜੀ ਭੋਲੇ ਲੋਕ ਹੈਗੇ ਕਈ ਦੁਨੀਆਂ ਚ ਸਾਨੂੰ ਪੜ੍ਹਨੇ ਵਿਚਾਰੇ ਜਿਨ ਨੂੰ ਇੰਟਰਟ ਨਹੀਂ ਆਉਂਦਾ, ਪਰ ਲੋਕ ਸਮਝਦੇ ਨੀ ਹੈ ਲੋਕ ਕਹਿ ਰਹਾ ਵੀ ਹਾਂ ਜਿੰਨਾ ਇੰਟਰਸਟ ਹੈ, ਫਾਇਦਾ ਚੱਕੋ ਜਿਸ ਤਰ੍ਹਾਂ
ਬਿਲਕੁਲ ਜੀ ਬਿਲਕੁਲ ਉਹ ਤਾਂ ਹੈਗਾ ਹੀ ਹੈ। ਬਾਕੀ ਹੁਣ ਅੱਜ-ਕੱਲ੍ਹ ਦੇਖੋ ਦੇਖੋ ਪਿੰਡਾਂ ਵਿੱਚ ਵੀ ਲਾ ਲਓ, ਸ਼ਹਿਰਾਂ ਵਿੱਚ ਲਾਲੋ ਹਰ ਇੱਕ ਜਗ੍ਹਾ ਤੇ ਇੰਟਰਨੈਟ ਬਹੁਤ ਜ਼ਰੂਰੀ ਹੋ
ਹਾਂਜੀ, ਸਹੀ ਗੱਲ ਹੈ ਜੀ।
ਬੈਂਕਾਂ ਚ ਲਗਾ ਲਓ, ਹੁਣ ਦੇਖੋ ਬੈਂਕਾਂ ਵਿੱਚ ਕੋਈ ਕੰਮ ਹੈ, ਬਿਨਾਂ ਇੰਟਰਨੈਟ ਤੋਂ ਹੈਗਾ ਹੀ ਨਹੀਂ
ਹਾਂਜੀ-ਹਾਂਜੀ, ਸਹੀ ਗੱਲ ਹੈ, ਜੀ ਹਰ ਇੱਕ ਜਗ੍ਹਾ ਤੇ ਜੀ ਇੰਟਰਨੈਟ ਹੈ।
ਆਪਾਂ ਘਰੇ ਬੈਠੇ ਔਨਲਾਈਨ ਟਿਕਟਾਂ ਬੁੱਕ ਕਰਾ ਲੈਂਦੇ ਹਾਂ, ਔਨਲਾਈਨ ਆਪਾਂ ਕਿਤੇ ਕੋਈ ਸਟੱਡੀ ਕਰਨੀ ਆ ਔਨਲਾਈਨ ਕੋਰਸ ਸ਼ੁਰੂ ਹੋ ਗਏ ਹੋਏ ਆ ਔਨਲਾਈਨ ਕੋਰਸ ਕਰਦੇ ਹਾਂ ਆਪਾਂ, ਬੜਾ ਫਾਇਦਾ ਵੀ ਆ ਇਸ ਚੀਜ਼ ਦਾ ਦੇਖੋ ਆਪਾਂ ਨੂੰ
ਹਾਂਜੀ ਉਹ ਤਾਂ ਹੈ ਜੀ, ਆਪਾਂ ਕਿਤੇ ਵੀ ਜਾਣਾ ਆਪਾਂ ਘਰ ਬੈਠੇ ਚਲੋ ਇੰਟਰਨੈਟ ਆਈ ਆਪਣੀ ਟਿਕਟਾਂ ਬੁੱਕ ਕਰ ਲੈਂਦੇ ਹਾਂ, ਜਿੰਨੇ ਤਾਂ ਆਪਾਂ ਆਪਾ ਨੂੰ ਧੱਕੇ ਖਾ ਕੇ ਪਹਿਲਾਂ ਕਰ ਕਰਉਣੀਆਂ ਪੈਂਦੀਆਂ ਸੀ।
ਹਾਂਜੀ, ਆਪਾਂ ਕੋਈ ਵੀ ਇਨਫੋਰਮੇਸ਼ਨ ਲੈਣੀ ਐ, ਜਾਂ ਕਿਸੇ ਦਾ ਕੋਈ ਵੀ ਨੰਬਰ ਲੈਣਾ ਫੋਨ ਨੰਬਰ ਆਪਾਂ ਫੋਨ ਤੋਂ ਲੈ ਸਕਦੇ ਆ, ਇੰਟਰਨੈਟ ਚੱਲਦਾ ਹੋਵੇ ਤਾਂ
ਹਾਂਜੀ ਇਹ ਤਾਂ ਹੈ ਹੀ ਹੈ ਜੀ,
ਫਾਇਦਾ ਵੀ ਹੁੰਦਾ ਹੈ, ਪਰ ਚਲੋ ਇਹ ਹੈ, ਕਿ ਹਾਂ ਕਿਸੇ ਦਾ ਕੋਈ ਨੁ ਨੁਕਸਾਨ ਨਾ ਹੋਵੇ, ਕੋਈ ਸਰੀਰਕ ਕੋਈ ਮਾਨਸਿਕ ਨੁਕਸਾਨ ਨਾ ਹੋਵੇ। ਚਲੋ, ਪੈਸੇ ਦਾ ਨੁਕਸਾਨ ਉਹ ਤਾਂ ਲਿਆ, ਜਾਂਦਾ ਸਰੀਰਕ ਮਸ ਕਰਨਾ ਬਹੁਤ ਔਖਾ,
ਹਾਂਜੀ-ਹਾਂਜੀ,
ਹਾਂਜੀ, ਹੋਰ ਸੁਣਾਓ ਜੀ ਕਿੱਦਾਂ? ਠੀਕ ਠਾਕ ਹੋ ਤੁਸੀਂ?
ਹਾਂਜੀ-ਹਾਂਜੀ, ਵਧੀਆ ਜੀ ਤੁਹਾਡੇ ਘਰ ਬਰ ਸਭ ਠੀਕ ਨੇ ਜੀ?
ਕੰਮ-ਕੰਮ ਕਾਰ ਹੋ ਗਿਆ, ਜੀ ਸ਼ਾਮ ਦੀ ਸਬਜ਼ੀ ਸੁਬਜੀ ਦਾ ਕੰਮ ਪ੍ਰਬੰਧ ਹੋ ਗਿਆ।
ਅਹ ਨਹੀਂ ਜੀ ਆ ਤਾਂ ਬਸ ਬੱਚੇ ਸਕੂਲੋਂ ਆ ਕੇ ਜੀ ਸੋ ਕੇ ਉੱਠੇ ਨੇ ਬਸ ਹੁਣ ਕਰਾਂਗੇ ਜੀ।
ਜੀ ਤੁਸੀਂ ਆਪਣਾ ਕੰਮ ਕਾਰ ਆਪਾਂ ਕੱਲ ਗੱਲ ਕਰਦੇ ਆ, ਬਹੁਤ ਵਧੀਆ ਲੱਗਿਆ ਸੀ ਗੱਲ ਕਰਕੇ,